ਹੈਲੋ-ਹੈਲੋ ਸਤਿ ਸ਼੍ਰੀ ਅਕਾਲ।
ਹੋਰ ਠੀਕ ਓ?
ਹਾਂਜੀ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਓ। ਘੱਰ ਪਰਿਵਾਰ ਠੀਕ ਏ ਹਾਂਜੀ-ਹਾਂਜੀ ਠੀਕ ਏ।
ਚਲੋ ਵਧੀਆ ਗੱਲ ਏ ਠੀਕ ਹੀ ਰਹਿਣਾ ਚਾਹੀਦਾ ਹੋਰ ਕੀ ਕਰਦੇ ਪਏ ਓ?
ਮੈਂ ਕੁੱਛ ਨੀ ਕਰਦੀ ਪੀ ਬੈਠੀ ਹੋਈ ਸੀ ਬਸ।
ਅੱਛਾ ਤੇ ਤੁਸੀਂ ਕਦੇ ਹਜ਼ੂਰ ਸਾਹਿਬ ਗਏ ਓ?
ਨਹੀਂ ਮੈਂ ਗਈ ਨੀ ਕਦੀ ਜਾਵਾਂਗੀ ਹੁਣ ਨੈਕਸਟ ਟਾਇਮ। ਹਾਂਜੀ ਤੁਸੀਂ ਗਏ ਓ? ਅੱਛਾ ਦੋ-ਤਿੰਨ ਵਾਰ ਹੋਏ ਤੁਹਾਨੂੰ ਕੀ ਅੱਛਾ ਲੱਗਿਆ ਉੱਥੋਂ ਦੀ।
ਉੱਧਰ ਦੇ ਮਤਲਬ ਕਿ ਉੱਧਰ ਦਾ ਸਕੂਨ ਇੰਨਾ ਵਧੀਆ ਹੈਗਾ ਮੋਲ ਬੋਤ ਵਧੀਆ ਹੈਗਾ। ਬੋਤ ਵਧੀਆ ਹੈਗਾ ਉੱਧਰ ਮਤਲਬ ਕਿ ਸਵੇਰੇ ਬੰਦਾ ਉੱਠਦਾ ਏ ਨਾ ਸਵਾ ਦੋ ਵਜੇ ਦੋ ਵਜੇ ਬੰਦਾ ਉੱਠੇ ਬੰਦਾ ਉੱਧਰ ਇਸ਼- ਇਸ਼ਨਾਨ ਪਾਣੀ ਕਰਕੇ ਤੇ ਆਪ ਆਪਣਾ ਉੱਧਰ ਚਲੇਜੇ ਸੱਚਖੰਡ ਉਧਰੋਂ ਪੋਣੇ ਦੋ ਇਹ ਦੋ ਵਜੇ ਉਧਰੋਂ ਗਾਗਰ ਲੈ ਕੇ ਜਾਂਦੇ ਨੇ ਗੋਦਾਵਰੀ ਨਦੀ ਤਕ ਉਧਰੋਂ ਫਿਰ ਅੰਮ੍ਰਿਤ ਉਹ ਲੈ ਕੇ ਆਨੇ ਜੱਲ ਤੇ ਅੰਦਰ ਫਿਰ ਉਹ ਇਸ਼ਨਾਨ ਕਰਾਦੇ ਨੇ ਸਸ ਤਰਾਨੂੰ, ਹਾਂਜੀ, ਤੇ ਫਿਰ ਦੂ ਜੀ ਗਾਗਰ ਤਾਂ ਭਰਦੀ ਏ ਜਦੋਂ ਬਾਰ ਆਓ ਗੇ ਨਾ, ਐ ਨਿਸ਼ਾਨ ਸਾਹਿਬ ਲੱਗੇਆ ਹੋਐ ਦੋ ਹੈਗੇ ਨਾ ਨਿਸ਼ਾਨ ਇੱਕ ਪੋ ਅੰਦਰ ਲੱਗਿਆ ਪ੍ਰਿਕਰਮਾ ਚ। ਹੈ ਦੋਨੋ ਪ੍ਰਕਰਮਾ ਚ ਇਕ ਪੁਨ ਨੀਚੇ ਪੈਰ ਧੋ ਕੇ ਅੰਦਰ ਵੜ ਦੇ ਨਾ
ਆ ਛਾ-ਛਾ।
ਇੱਕ ਛੋਟੀ ਪਰਿਕਰਮਾ ਚ ਲਿਖਿਆ ਹੋਐ। ਇੱਕ ਨਿਸ਼ਾਨ ਸਾਹਿਬ ਇਸ ਸਾਈਡ ਲੱਗਿਆ ਹੋਐ। ਤੇ ਓਦੇ ਨੀਚੇ ਵੀ ਰਸਤਾ ਹੈਗਾ, ਓ ਦੂਜੀ ਗਾਗਰ ਉਦਰੋ ਭਰ ਕੇ ਆਂਦੇ। ਮੈਂ ਸਾਢੇ ਤਿੰਨ ਪੌਣੇ ਚਾਰ ਵਜੇ ਤੱਕ। ਤੇ ਉਧਰੋਂ ਜਿੱਦਾਂ ਤੁਸੀਂ ਓ ਕਰੋਗੇ ਨਾ ਬੰਦਾ ਬਹੁਤ ਵਧੀਆ ਬੰਦਾ ਨਾ ਪਿਛਲੇ ਸਭ ਕੁਝ ਭੁੱਲ ਜਾਂਦੈ, ਮਹੀਨਾ ਸ਼ਰੀਰ ਥਕਾਵਟ ਨਾ ਕੁਝ ਸਰੀਰ ਬਿਲਕੁਲ ਹਲਕਾ ਹੋ ਜੇਗਾ।
ਅੱਛਾ।
ਹਾਂਜੀ ਤੇ ਓਸ ਤੋਂ ਬਾਦ ਅਗਰ ਤੁਸੀਂ ਫਿਰ ਜਿੱਦਾਂ ਮ ਪਾਠ ਪੂਜਾ ਕਰਕੇ, ਓਸ ਤੋਂ ਬਾਦ ਖੱਬੇ ਹੱਥ ਮਤਲਬ ਕਿ ਇਧਰੋਂ ਮੱਥਾ ਟੇਕਦੇ ਨਾ ਫੇਰ ਉਦਰੋ ਤੁਸੀਂ ਸੱਜੇ ਪਾਸੇ ਨਿਕਲੋਗੇ ਨਾ ਬਾਰ ਤੇ ਓਧਰ ਦੇਗ ਵੀ ਮਿਲਦੀ ਐ ਤੇ ਨਾਲ ਨਾ ਚੰਦਨ ਦਾ ਟਿੱਕਾ ਵੀ ਲਗਾਂਦੇ ਨੇ। ਐਨਾਂ ਦੀ ਮਤਲਬ ਕਿ ਪੁਰਾਣੀ ਰੀਤੀ ਰਿਵਾਜ ਜਿਵੇਂ, ਮਰਿਆਦਾ
ਭੈ ਅੱਛਾ-ਅੱਛਾ ਤੁਸੀਂ ਪੁੱਛਿਆ ਓਨਾਂ ਕੋਲ ਕੋਈ ਚੰਦਰਾ ਟਿੱਕ ਕਿਊ ਲਾਂਂਦੇ ਨੇ?
ਹਾਂਜੀ?
ਤੁਸੀਂ ਪੁੱਛਿਆ ਚੰਦਨ ਦਾ ਟਿਕਾ ਕਿਉ ਲਾਦੇ ਨੇ?
ਨੀ ਮੈਂ ਨੀ ਪੁੱਛਿਆ ਪਰ ਆ ਹੈਗਾ ਠੰ ਮੱਥੇ ਤੇ ਲੱਗਦਾ ਨਾ ਜਦੋਂ ਟੀ ਕਾ, ਤੇ ਸ ਮਤਲਬ ਕਿ ਸਰੀਰ ਸਾਰਾ ਹਲਕਾ ਹੋ ਜਾਂਦੈ ਮਤਲਬ ਕੀ ਬੜਾ ਵਧੀਆ ਫੀ ਫੀਲ ਆਦੈ। ਲਾਂਦੈ ਨੇ, ਤੇ ਓ ਸੈਡ ਈ ਮਤਲਬ ਕੀ ਅਗਰ ਫੇਰ ਤੁਸੀਂ ਦੀਵਾਰ ਤੋਂ ਅੰਦਰ ਜਾਓਗੇ ਨਾ ਛੋਟੀ ਹੋਰ ਪਰਕਰਮ ਚ ਤੇ ਉੱਧਰ ਜਿਹੜੇ ਸਸ ਤਰਾ ਦੇ ਜੇੜਾ ਜਲ ਆਂਦੈ ਇਸ਼ਨਾਨ ਕਰਕੇ, ਓਧਰ ਓ ਛੋਟੀ ਜੇ ਹੋਦੀ ਬਣੀ ਉਈ ਐ। ਲੋਕੀ ਓਧਰੋ ਅੰਮ੍ਰਿਤ ਵੀ ਲੈ ਕੇ ਜਾਂਦੇ ਨੇ।
ਅੱਛਾ।
ਹਾਂਜੀ ਫਿਰ ਥੋੜੀ ਹੋਰ ਤੁਸੀਂ ਮੋਡ ਕੱਟੋਗੇ ਨਾ ਜਿਵੇਂ ਪਰਿਕਰਮਾ ਜਿਵੇਂ ਮੋੜਦੇ ਨੇ ਤੇ ਓਧਰ ਬੋਤ ਵੱਡਾ ਓ ਨਗਾਰਾ ਰੱਖੇਐ ਤੇ ਓਧਰ ਤੇ ਜਿੰਨੇ ਵੀ ਸਿੰਘ ਰੈਂਦੇ ਨਾ ਓਦਰਦੇ, ਜਿੰਨੇ ਮਤਾ ਟੇਕਦੇ ਤੇ ਨਾ, ਹੱਥ ਮਾਰ ਕੇ ਜਾਂਦੇ ਨੇ ਤੇ ਮੱਥਾ ਟੇਕ ਕੇ ਜਾਂਦੇ ਨੇ ਬਈ ਜਿਵੇਂ ਬਜਾ ਕੇ ਕੈ ਲੋ। ਤੇ ਅਕਾਲ ਕਰਕੇ ਮਲਬ ਕੀ ਬੋਤ ਵਧੀਆ ਮਜ਼ਾ ਆਦਾ ਐ ਮਲਬ ਵੇ ਖਣ ਚੋਰ ਕਰਨ ਵਿੱਚ ਵੀ, ਮੈਂ ਆਪਾਂ ਓਨਾਂ ਨੂੰ ਫੋਲੋ ਵੀ ਕੀਤਾ ਸੀ, ਕਿਉਂਕਿ ਆਪਾਂ ਚਾਰ-ਪੰਜ ਦਿਨ, ਰਏ ਸੀ ਓਧਰ ਜੇੜਾ ਬੰਦਾ ਜਾਂਦੈ ਓਧਰ ਰੈਂਦੈ ਤੇ ਪਰ ਕਮਾ ਫੇਰ ਉਸ ਤੋਂ ਬਾਦ ਤੁਸੀਂ ਬਾਰ ਆਓਗੇ ਨਾ ਮੱਥਾ ਟੇਕ ਕੇ ਤੇ ਪਿੱਛੇ ਮਲਬ ਕਿ ਗੁਰਦੁਆਰੇ ਦੇ ਪਿਛਲੀ ਤਰਫ, ਪਰਿਕਰਮਾ ਦੀ ਪਿਛਲੀ ਤਰਫ ਦਾਲ ਪਿਲਾ ਦੇ ਨੇ ਛੋਲਿਆਂ ਦੀ ਜੀਨੂੰ ਕੋਈ ਦਿੱਕਤ ਹੋਵੇ ਮਲਬ ਕਿ ਗੁਰੂ ਸਾਹਿਬ ਦੇ ਟਾਈਮ, ਜਿਨਾ ਨੇ ਸਿੰਘਾਂ ਨੂੰ ਫੱਟ ਲੱਗੇ ਸੀ ਨਾ ਬੇ ਜਿਵੇਂ ਜਖ਼ਮੀ ਹੋਏ ਸੀ ਤੇ ਗੁਰੂ ਮਹਾਰਾਜ ਨੇ ਓਧਰ ਓਨਾਂ ਨੂੰ ਦਾਲ ਪਿਲਾਈ ਸੀ।
ਅੱਛਾ।
ਹਾਂ, ਜਿਹਨੂੰ ਜਿਵੇਂ ਬੰਦੇ ਦਾ ਪੇਟ ਖ਼ਰਾਬ ਹੋਵੇ ਕੁਛ ਹੋਵੇ, ਮਤਲਬ ਕਿ ਸਰੀਰ ਦਰਦ ਹੋ ਰਿਹਾ ਹੋਵੇ, ਕੋਈ ਵੀ ਦਿੱ ਕਤ ਹੋਵੇ, ਅਗਰ ਉਧਰ ਪੰਜ ਵਾਰੀ ਦਾਲ ਪੀਂਦਾ ਨਾ, ਵੈਸੇ ਤੇ ਦੋ ਇੱਕ ਦਾਲ ਵਿੱਚ ਫ਼ਰਕ ਪੈ ਜਾਂਦਾ। ਬਈ ਇੰਨੀ ਵਧੀਆ ਹੈਗੀ, ਅਗਰ ਕਿਸੇ ਨੂੰ ਸਾਹ ਦੀ ਬਿਮਾਰੀ ਹੋਵੇ। ਕੁਛ ਵੀ ਹੋਵੇ, ਮਤਲਬ ਕਿ ਇੰਨੀ ਵਧੀਆ ਹੈਗੀ ਆ ਜੇ, ਤੇ ਉਸ ਅਗਰ ਉਸ ਸਾਈਡੋ ਤੁਸੀਂ ਵਾਪਿਸ ਆਓਗੇ ਨਾ, ਤੇ ਉਸ ਤੋਂ ਬਾਅਦ ਤੇ ਉਹ ਨਿਹੰਗ ਸਿੰਘਾਂ ਦਾ ਉਹ ਹੈਗਾ, ਉੱਧਰ ਉਹ ਰਗੜਾ ਲਾਂਦੇ ਨੇ।
ਅੱਛਾ।
ਹਾਂਜੀ, ਤੇ ਉਹ ਸਵੇਰੇ ਮਤਲਬ ਕਿ ਡੇਲੀ-ਡੇਲੀ ਰਗੜਾ ਛਕਾਂਦੇ ਨੇ, ਔਰ ਨਵੀਂ ਸੰਗਤ ਆਂਦੀ ਏ। ਹਰ ਰੋਜ਼ ਨਵੀਂ ਸੰਗਤ ਆਂਦੀ ਐ ਓਦਰ, ਹਾਂਜੀ।
ਅੱਛਾ।
ਤੇ ਉਹਦੇ ਉਦਾਂ ਦੇ ਪੰਜ ਗੇਟ ਹੈਗੇ ਨੇ, ਪੂਰੀ ਪਰਿਕਰਮਾ ਵਿੱਚ। ਤੇ ਓਦਰ ਦਾ ਲੰਗਰ ਇੰਨਾ ਸਵਾਦ ਹੈਗਾ। ਪੁੱਛੋ ਰਾ, ਪਤਾ ਨੀ ਕਿੰਨੇ ਕੁਅੰਟਲ ਦਾਲ ਬਣਦੀ ਜੇ ਰੋਜ਼। ਹਾਂਜੀ, ਤੇ ਓਦਰ ਦਾ ਤੁਸੀਂ ਤੁਸੀਂ ਓਦਰ ਦਾ ਨਗਰ ਕੀਰਤਨ ਨੀ ਵੇਖਿਆ, ਜੀ। ਹਾਂਜੀ, ਜੇ ਓਦਰ ਤੁਸੀਂ ਉਹ ਵੇਖੋਗੇ ਨਾ ਹੱਲਾ ਕੱਢਦੇ ਨੇ ਬਈਸ। ਸਿੰਘ ਸਾਰੇ ਕੱਠੇ ਹੋ ਕੇ ਨਾ। ਤੇ ਮਤਲਬ ਕਿ ਬਹੁਤ ਵਧੀਆ ਫੀਲਿੰਗ ਆਂਦੀ ਐ। ਮਤਲਬ ਓਦਰ ਬਾਬਾ ਜੀ ਦੇ ਘੋੜੇ ਦੇ ਅੰਸ਼ ਵਾਲੇ ਵੀ ਘੋੜੇ ਹੈਗੇ ਨੇ ਓਦਰ।
ਅੱਛਾ।
ਮਤਲਬ ਕਿ ਉਹਨਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਤਿਆਰ ਕਰਦੇ ਨਾ ਤੇ ਜਦੋਂ ਚੱਲਦੇ ਨਾ ਐਵੇਂ ਲੱਗਦਾ ਬਈ ਗੁਰੂ ਮਹਾਰਾਜ ਜੀ ਖੁੱਦ, ਸਵਾਰ ਹੈਗੇ ਨੇ ਉਹਦੇ ਉੱਤੇ ਹਾਂਜੀ।
ਅੱਛਾ।
ਜਿਹੜੇ ਉਹ ਹੈਗੇ ਨਾ ਘੋੜਾ, ਉਹਦੇ ਤੇ ਤੁਸੀਂ ਉਹਦੀ ਉਹਨਾਂ ਦੀ ਚਾਹ ਅਗਰ ਇੱਕ ਖਾਲੀ ਘੋੜਾ ਤੇ ਇੱਕ, ਉਹ ਗੁਰੂ ਮਹਾਰਾਜ ਖੁੱਦ ਵਿਰਾਜਮਾਨ ਹੁੰਦੇ ਉਹਨਾਂ ਦੀ ਚਾਲ ਵੇਖ ਕੋਈ ਨਾ ਅਗਰ ਘੋੜਾ ਚੱਲਦਾ ਹੋਵੇ। ਤੇ ਤੁਹਾਨੂੰ ਮਹਿਸੂਸ ਹੋਏਗਾ, ਬਈ ਇਹਦੇ ਉੱਤੇ ਗੁਰੂ ਮਹਾਰਾਜ ਜੀ ਬੈਠੇ ਹੋਏ ਨੇ।
ਅੱਛਾ।
ਹਾਂਜੀ, ਪ੍ਰਸੀਨੋ ਪ੍ਰਸੀਨ ਹੋਏ ਹੁੰਦੇ, ਤੇ ਸੇਵਾਦਾਰ ਉਹਨਾਂ ਨੂੰ ਅ ਝੱਲ ਉਹ ਪੱਖਾ ਮਤਲਬ ਕਿ ਪੱਖਾ ਝੱਲਦੇ ਜੇ।
ਅੱਛਾ। ਕੋਈ ਨੀ ਅਸੀਂ ਜਾਵਾਂਗੇ, ਅਸੀਂ ਵੀ ਦਰਸ਼ਨ ਕਰਾਂਗੇ।
ਓਦਰ ਇੱਕ ਖ਼ਾਸੀਅਤ ਹੈਗੀ ਏ, ਮਤਲਬ ਕਿ ਸਾਰੇ ਓਦਰ ਏਕਤਾ ਬਹੁਤ ਵਧੀਆ ਹੈਗੀ ਏ।
ਅੱਛਾ।
ਹਾਂਜੀ, ਉਹ ਛੋਟੇ-ਛੋਟੇ ਮਤਲਬ ਕਿ ਸਾਰੇ ਛੋਟੇ-ਛੋਟੇ ਮੁੰਡੇ ਹੈਗੇ ਨੇ। ਮਤਲਬ ਕਿ ਛੋਟੀ-ਛੋਟੀ ਉਮਰਾਂ ਦੇ ਮੁੰਡੇ ਹੈਗੇ ਨੇ, ਸਾਰਿਆਂ ਨੇ ਮਤਲਬ ਕਿ ਗੁਰੂ ਘਰ ਨੂੰ ਬੜਾ ਹਾਂ, ਸ਼ਸਤਰ ਧਾਰਨ ਕੀਤੇ ਨੇ, ਬਈ ਗੁਰੂ ਸਾਹਿਬ ਨੂੰ ਫੋਲੋ ਕਰਦੇ ਨੇ, ਪਿ ਛੋਂ ਜਿਹੜੀ ਰਵਾਜ਼ ਚੱਲਦੀ ਆ ਰਹੀ ਨਾ, ਉਹੀਓ ਅੱਗੇ ਚੱਲ ਹਾਂਜੀ ਚੱਲਦੀ ਆ
ਚਲਾ ਰਹੇ ਨੇ ਉਹ ਚੱਲਦੀ ਪਈ ਆ, ਹਾਂ ਸੁਣਿਆ ਹੋਇਆ ਮੈਂ ਵੀ ਹਾਂ ਗਈ ਨੀ ਹੋਈ ਮੈਂ ਕਦੀ। ਹਾਂ, ਕੋਈ ਨੀ ਜਾਵਾਂਗੇ ਅਸੀਂ ਉਹਨਾਂ
ਤੁਸੀਂ ਵੀ ਜਾਣਾ ਵੈਸੇ, ਮਤਲਬ ਕਿ ਓਦਰ ਦਾ ਮਹੋਲ ਇੰਨਾ ਵਧੀਆ ਹੈਗਾ ਨਾ, ਤੁਹਾਡਾ ਮਨ ਖੁਸ਼ ਹੋ ਜੇਗਾ। ਤੁਹਾਡਾ ਘਰ ਆਉਣ ਤੇ ਦਿਲ ਹੀ ਨੀ ਕਰੇਗਾ, ਹਾਂਜੀ
ਤੇ ਓਦਰ ਦਾ ਤੁਸੀਂ ਲੰਗਰ ਛੱਕ ਕੇ ਦੇਖਣਾ।
ਅੱਛਾ।
ਇੰਨਾ ਸੁਵਾਦ ਬਨਾਂਦੇ ਨੇ, ਪੁੱਛੋ ਨਾ ਚੌਵੀ ਘੰਟੇ ਲੰਗਰ ਚੱਲਦਾ ਰਹਿੰਦਾ।
ਅੱਛਾ, ਸੰਗਤ ਵਾਧੂ ਆਂਦੀ ਹੋਣੀ ਏ। ਹਨਾ।
ਮੈਂ ਅਰੇ ਇੱਧਰ ਤੁਸੀਂ ਮੰਨੋਗੇ ਨੀ ਰੋਜ਼ ਨਵੀਂ ਸੰਗਤ ਆਂਦੀ ਜੇ ਹੁਣ ਜਿਹੜਾ ਇੰਨੀ ਦੂਰੋਂ ਆਇਆ, ਘੱਟ ਤੋਂ ਘੱਟ ਚਾਰ- ਪੰਜ ਦਿਨ ਤੇ ਰਹਿੰਦਾ
ਰੇਗਾਾ ਹਾਂ
ਰੈਂਦਾ ਨਾ ਉੱਧਰ ਰਹਿ ਉੱਧਰ ਰਹਿੰਦਾ ਉੱਧਰ ਦਾ ਜਿਵੇਂ ਬੰਦਾ ਥੱਕ ਜਾਂਦਾ ਨਾ ਉੱਥੇ ਥਕਾਵਟ ਚੜੇਗੀ ਬਿਲਕੁਲ ਗੁਰੂ ਮਹਾਰਾਜ ਦੀ ਇੰਨੀ ਸ਼ਕਤੀ ਵਰਤੀਦੀ ਹੈ ਹਾਂਜੀ ਤੇ ਉੱਧਰ ਗੁਰੂ ਸਾਹਿਬ ਦੇ ਇੰਨੇ ਸਸਤਰ ਪਏ ਨੇ ਪਤਾ ਹੀ ਨਹੀਂ ਕਿੰਨੇ ਸਸਤਰ ਪਏ ਨੇ ਹਾਂਜੀ, ਤੇ ਰੋਜ਼ ਉਹਨਾਂ ਨੂੰ ਮਤਲਬ ਕਿ ਇਸ਼ਨਾਨ, ਕਰਾਉਂਦੇ ਨੇ
ਅੱਛਾ
ਹਾਂਜੀ ਤੇ ਮਤਲਬ ਕਿ, ਸਾਫ਼ -ਸਫ਼ਾਈ ਕਰਦੇ ਨਾ, ਡੇਲੀ ਤੇ ਕਈ ਕਰਾਮਾਤੀ ਸ਼ਸਤਰ ਐਸੇ ਹੈਗੇ ਨੇ ਜਿਹੜੇ ਆਪਣੇ ਆਪ ਹਵਾ ਚ ਉੱਪਰ ਆ ਜਾਂਦੇ ਨੇ ਇੱਕ ਸਸਤਰ ਐਸਾ ਹੈਗਾ ਹਾਂਜੀ
ਹਾਂ ਠੀਕ ਹੈ
ਤੁਸੀਂ ਨਾ, ਇੱਕ ਵਾਰੀ ਜਾ ਕੇ ਦੇਖਣਾ ਤੂੰ ਤੁਹਾਡਾ ਤੁਹਾਡਾ ਆਣ ਤੇ ਦਿਲ ਹੀ ਨੀ ਕਰੇਗਾ ਵਾਪਸ
ਅੱਛਾ ਹ
ਤੇ ਉੱਧਰ ਨਾ ਕੋਈ ਉੱਧਰ ਇੰਨੀ ਵਧੀਆ ਸਹੂਲਤ ਹੈਗੀ ਨਾ ਮਤਲਬ। ਇੱਧਰ ਬੋਤ ਵਧੀਆ ਸਹੂਲਤਾਂ ਕਮਰੇ ਆਰਾਮ ਨਾਲ ਮਿਲ ਜਾਂਦੇ ਨੇ।
ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ।
ਹਾਂਜੀ। ਉਥੇ ਪਰਿਕਰਮਾ ਵੀ ਹਾਂਜੀ ਓਦੇ ਪਰਿਕਰਮਾ ਵੀ ਮਤਲਬ ਕਿ। ਗੋਦਾਵਰੀ ਨਦੀ ਵੀ ਹੈਗੀ ਏ।
ਹਾਂਜੀ ਅੱਛਾ ਹਾਂਜੀ ਠੀਕ ਹੈ।
ਉੱਧਰ ਗੋਦਾਵਰੀ ਨਦੀ ਹੈਗੀ ਉੱਧਰੋਂ ਗਾਗਰ ਭਾਰ ਕੇ ਲੈ ਕੇ ਆਂਦੇ ਨੇ। ਓਧਰੋਂ ਤੁਸੀਂ ਮੰਨੋਗੇ ਨਹੀਂ, ਅ ਹਜ਼ੂਰ ਸਾਹਿਬ, ਮੇਨ ਨਦੇੜ ਗੁਰਦੁਆਰੇ ਤੋਂ ਹਾਂ ਉਧਰੋਂ ਗੁਰਦੁਆਰੇ ਤੋਂ ਸੰਗਤ ਜਾਂਦੇ ਗਾਗਰ ਲੈ ਕੇਖਾਲੀ ਤੇ ਉੱਧਰੋਂ ਫੇਰ ਗੋਦਾਵਰੀ ਨਦੀ ਤੋਂ ਭਾਰ ਕੇ ਸੰਗਤ ਇੰਨੀ ਹੁੰਦੀ। ਤੁਸੀਂ ਮੰਨੋਗੇ ਨੀ ਕਾਫੀ ਸੰਗਤ ਹੁੰਦੀ ਹੈ ਤੇ ਜਿਹੜੇ ਗਾਗਰ ਦੀ ਸੇਵਾ ਕਰਦੇ ਨਾ ਉਹਨਾਂ ਦੇ ਮਤਲਬ ਚਲਦੇ ਪੈਦਲ ਨੇ ਬ ਇੰਨੇ ਸਾਨੂੰ ਭੱਜਣਾ ਪੈਂਦਾ, ਬਈ ਇੰਨੇ ਕਦਮ ਵੱਡੇ ਰੱਖਦੇ ਨੇ ਸਾਨੂੰ ਬਈ ਇੰਨੀ ਤੇਜ਼ ਭੱਜਣਾ ਪੈਂਦਾ ਪੁੱਛੋ ਨਾ? ਹੋਰ ਗਾਗਰ ਦੇ ਹੋਰ ਇੱਕੋ ਕੰਧੇ ਤੇ ਲੈ ਕੇ ਆਂਦੇ ਨੇ
ਅੱਛਾ
ਤੇ ਅੰਦਰ ਮਤਲਬ ਕਿ ਜਿਹੜੇ ਜਿਹੜੇ ਨਿਹੰਗ ਸਿੰਘ ਹੁੰਦੇ ਨਾ, ਜੇ ਦੀਵਾਲੀ ਤੋਂ ਇੱਕ- ਦੋ ਦਿਨ ਪਹਿਲੇ ਨਾ ਸ਼ਸਤਰਾਂ ਦੀ ਸੇਵਾ ਸਾਰੇ ਸ਼ਸਤਰ ਬਾਹਰ ਕੱਢਦੇ ਨੇ ਸਾਰੇ ਉਹ ਸੇਵਾ ਹੁੰਦੀ ਉਹ ਸਾਰਾ ਮਤਲਬ ਕਿ ਅੰਦਰ ਦਾ ਸਾਰਾ ਜਿੰਨਾ ਵੀ ਹੈਗਾ ਨਾ ਸਾਰੇ ਸਾਫ਼ ਸਫ਼ਾਈ ਮਤਲਬ ਪੂਰੀ ਸਾਫ਼ ਸਫ਼ਾਈ ਹੁੰਦੀ ਕੋਈ ਵੀ ਜਾ ਕੇ ਸੇਵਾ ਕਰ ਸਕਦਾ ਹੁੰਦਾ। ਦੀਵਾਲੀ ਤੋਂ। ਦੋ ਦਿਨ ਪਹਿਲੇ ਉੱਧਰ ਪਹੁੰਚ ਗਏ ਤੇ ਬਹੁਤ ਵਧੀਆ ਹੈਗਾ। ਨਜ਼ਾਰਾ ਤੁਹਾਡਾ ਆਣ ਤੇ ਦਿਲ ਹੀ ਨੀ ਕਰੇਗਾ ਹਾਂਜੀ।
ਅੱਛਾ ਅੱਛਾ।
ਤੁਸੀਂ ਇੱਕ ਵਾਰੀ ਕੋਸ਼ਿਸ਼ ਕਰਨਾ ਮਤਲਬ ਕਿ ਜਾਓ ਤੁਸੀਂ। ਮਹਾਰਾਜ ਮਤਲਬ ਕਿ ਅਗਰ। ਇੱਧਰ ਦਾ ਤੇ ਵੈਸੇ ਹੈਗਾ ਗੁਰੂ ਮਹਾਰਾਜ ਜੀ ਖੁਦ ਕੈਂਦੇ ਨੇ ਬਈ ਮੈਂ ਸੱਠ। ਸਾਲ ਦੀ ਉਮਰ ਤੱਕ ਬੰਦੇ ਦੀ ਵੇਟ ਕਰਨਾ ਬਈ। ਹਰ ਬੰਦੇ ਨੂੰ ਆਣਾ ਚਾਹੀਦਾ ਹੈ ਗੁਰੂ ਮਹਾਰਾਜ। ਖੁਦ ਵੇਟ ਕਰਦੇ ਨੇ ਬਈ ਮੇਰਾ ਆਏਗਾ ਸਿੱਖ ਆਏਗਾ।
ਅੱਛਾ।
ਹਾਂਜੀ ਤੇ ਉੱਧਰ। ਮਤਲਬ ਕਿ ਉੱਧਰ ਕੋਈ ਉਹ ਨੀ ਹੈਗੇ ਤੁਸੀਂ ਟ੍ਰਰੇਨ ਤੋਂ ਉਤਰੋਗੇ ਨਾ। ਤੇ ਉੱਧਰ ਬੱਸਾਂ ਲੱਗੀਆਂ ਨੇ ਫਰੀ ਬੱਸਾਂ ਹਾਂਜੀ। ਤੁਹਾਨੂੰ ਉਧਰ, ਕਮਰੇ ਵੀ ਇੰਨੇ ਉਹ ਨੀ ਹੈ। ਸਸਤੇ ਹੈਗੇ ਨੇ, ਮਤਲਬ ਫੈਮਿਲੀ ਬਹੁਤ। ਤੋਂ ਵਧੀਆ ਅਡਜਟ ਮਤਲਬ ਕੋਈ ਉਹ ਨੀ ਹੈ ਸਹੂਲਤਾਂ ਬਹੁਤ ਵਧੀਆ ਹੈਗੀਆਂ ਨੇ।
ਅੱਛਾ- ਅੱਛਾ, ਠੀਕ ਹੈ, ਅੱਛਾ, ਠੀਕ ਹੈ, ਵਧੀਆ ਹੈ। ਹਮ, ਹਾਂਜੀ -ਹਾਂਜੀ ਠੀਕ ਹੈ।
ਠੀਕ ਹੈ, ਓਕੇ- ਓਕੇ।
ਓਕੇ- ਓਕੇ।